ਹੈਲੋ।
ਹੈਲੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ?
ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਤੁਸੀਂ ਸੁਣਾਓ, ਘਰ ਬਾਰ ਸਭ
ਬਹੁਤ ਵਧੀਆ, ਸਭ ਫਸ ਕਲਾਸ ਜੀ। ਹੋਰ, ਮੈਂ ਤਾਂ ਕਿਹਾ ਹੁਣ ਤਾਂ ਬਹੁਤ ਹੀ ਮੌਜਾਂ ਈ ਆ। ਪੜਨ ਲੱਗੀਆਂ ਰਹਿੰਦੀਆਂ ਨੇ ਜਦ ਮਰਜੀ ਗੱਲ ਕਰ ਲੈਨੇ ਆ।
ਹਾਂ ਬਹੁਤ ਵਧੀਆ ਲੱਗਦਾ ਹੈ। ਬਿਲਕੁਲ ਸਹੀ ਗੱਲ ਹੈ ਅਗਰ। ਫੋਨ ਨਾ ਹੁੰਦੇ। ਤਾਂ ਇਹ ਆਪਾਂ ਇੱਕ ਦੂਜੇ ਨਾਲ ਗੱਲ ਕੇ ਕਿਵੇਂ ਕਰ ਪਾਉਂਦੇ ਹਾਂ ਆਪਾਂ ਇੱਕ ਦੂਜੇ ਨਾਲ ਮਿਲ ਕਿਵੇਂ ਪਾਉਂਦੇ ਹਾਂ। ਪਰ ਉਦੋਂ ਫੋਨ ਇਹੋ ਜਿਹੇ ਸੀ ਉਦੋਂ ਆਪਾਂ ਨੂੰ। ਉਦੋਂ ਆਪਾਂ ਨੂੰ ਇਹ ਕੋਲ ਨਹੀਂ ਲੈ ਕੇ ਆਉਂਦੇ ਸੀ ਹੁਣ ਇਹ ਹੈ ਕਿ ਤੁਸੀਂ ਹੁਣ ਅੱਜ ਕੱਲ ਇੰਨੀ। ਤਕਨੀਕ ਵੱਧ ਗਈ ਐ। ਕਹਿੰਦੇ ਇਨੀ ਟਕਨੋਲੋਜੀ ਹੋ ਗਈ ਏ। ਕਿ ਤੁਸੀਂ ਅੱਜ ਕੱਲ੍ਹ ਜੋ ਇੰਨੇ-ਇੰਨੇ ਕਿੰਨੇ ਉਹ ਚੱਲ ਰਹੇ ਨੇ। ਕਿੰਨੇ-ਕਿੰਨੇ ਤਰ੍ਹਾਂ ਦੇ ਮਤਲਬ ਆਪਣੇ। ਫੋਨ ਦੇ ਵਿੱਚ ਆ ਗਏ ਹੈ। ਐਪਸ ਆ ਗਈਆਂ ਨੇ ਕਿੰਨੇ ਤਰ੍ਹਾਂ ਜਿਹਨਾਂ ਨਾਲ। ਆਪਣਾ ਇੱਕ ਦੂਸਰੇ ਨਾਲ ਨਏ ਨਏ ਲੋਕਾਂ ਨਾਲ ਮੇਲ ਜੋਲ ਹੋ ਰਹੇ।
ਬਿਲਕੁਲ ਜੀ। ਬਿਲਕੁਲ ਮਤਲਬ ਟੈਕਨੋਲੋਜੀ ਤਾਂ ਇੱਥੇ ਪਹੁੰਚੀ ਹੋਈ ਐ ਹੁਣ ਤਾਂ। ਤਾਂ ਉਹ ਸਿਰਾ ਹੀ ਹੁੰਦੀ ਹੈ ਤੇ ਇਸ ਤੇ ਦੇਖੋ। ਫੇਰ ਦਾ ਕਿੰਨਾ ਕੁਛ ਆਪਾਂ ਨੂੰ ਜਾਣਕਾਰੀ ਦਿੰਦੇ ਆ ਕਦੀ ਸੋਚਿਆ ਸੀਗਾ ਤੁਸੀਂ। ਉੱਥੇ ਸੈਚੰ ਤਕ ਪੜ੍ਹ ਕੇ ਬਤ ਤੁਹਾਨੂੰ ਬਹੁ। ਉਹਲੀ ਪਿਕਰਸ ਖਿੱਚ ਕੇ ਆ ਜਾਨ ਗੀਆਂ ਤੁਹਾਡੇ ਕੋਲ।
ਸਹੀ ਗੱਲ ਹੈ। ਬਿਲਕੁਲ ਕਿਉਂਕਿ ਅੱਜ ਕੱਲ ਬਹੁਤ। ਹੋ ਰਹੇ ਹੈ। ਬਿਲਕੁਲ ਸਹੀ ਗੱਲ ਹੈ। ਕੰਪਿਊਟਰ ਲੈ ਲਓ ਇੰਟਰਨੈਟ ਲੈ ਲਓ ਹਰ ਤਰ੍ਹਾਂ ਦੀ। ਇੱਕ ਟੈਕਨੋਲੋਜੀ ਆ ਗਈ ਹੈ। ਉਹਦੀ ਇਹਦੇ ਨਾਲ ਇਹਦੀ ਮਦਦ ਨਾਲ। ਆਪਾਂ ਦੁਨੀਆਂ ਦੇ ਨਾਲ ਜੁੜ ਰਹੇ ਹਾਂ।
ਗੱਡੀਆਂ ਵੀ ਤਾਂ ਦੇਖੋ ਕਿਵੇਂ ਨਵੇਂ-ਨਵੇਂ ਤਰੀਕੇ ਦੀਆਂ ਆਦੀਆਂ ਨੇ।
ਬਿਲਕੁਲ ਸਭ ਹਰ ਚੀਜ਼।
ਨਵੀਂ-ਨਵੀਂ ਤਰੀਕੇ ਤੇ ਹਾਂ ਕਾਰਾ ਕੁਰਾ। ਕਿੰਨੇ ਨਵੇਂ ਤਰੀਕੇ ਦੀਆਂ ਪਹਿਲਾਂ ਤਾਂ। ਪੈਟਰੋਲ ਤੇ ਸੀ ਫੇਰ ਹੁਣ ਅ। ਫਿਰ ਡੀਜ਼ਲ ਤੇ ਆਈ ਆ ਫਿਰ ਗੈਸ ਤੇ ਤੇ ਹੁਣ ਆਦੇ ਤਿਆਰ ਤੇ। ਹੁਣ ਹੁਣੈਂ ਇਲੈਕਟ੍ਰਿਕ ਵੀ ਆਗੀਆਂ ਨੇ ਤਾਂ ਅਸੀਂ ਸੋਚਿਆ ਸੀਗਾ ਕਿਵੇਂ ਹਾਂ।
ਸਹੀ ਗੱਲ ਐ। ਉਹੀ ਐ। ਨਾ ਹਰ ਚੀਜ਼ ਕਿਉਂਕਿ ਹੁਣ ਜਿਹੜੀ ਟਕਨੀਕ ਆ ਰਹੀ ਐ। ਉਹ ਆਪਣੇ ਆਪਣੇ ਸਮੇਂ ਨੂੰ ਵੀ ਬਚਾ ਰਹੀ ਐ। ਠੀਕ ਹੈ। ਦੋਨਾਂ ਦੋਨਾਂ ਪਾਸੇ ਬੱਚਤ ਕਰ ਰੀ ਐ। ਮਿਹਨਤ ਪਿੱਛੇ ਵੀ। ਔਰ ਸਮੇਂ ਨੂੰ ਵੀ ਦੋਨਾਂ ਨੂੰ ਬਚਾ ਕੇ ਉਹ ਦੋਨਾਂ ਦੀ ਮਦਦ ਕਰ ਰਹੀ ਐ।
ਹੁਣ ਜਿਵੇਂ ਆਪਾਂ ਕਾਫੀ ਜ਼ਿਆਦਾ ਉਸਤੇ ਡਿਪੈਂਡੈਂਟ ਤਾਂ ਹੋ ਗਏ ਨਾ। ਹੁੰਦੇ ਇਹੀ ਤਾਂ। ਪੈਦਲ ਜਾਂਦੇ ਸੀ ਕਿੰਨੀ ਵੋਕ ਹੋ ਜਾਂਦੀ ਸੀ। ਫਿਰ ਸਾਈਕਲਾਂ ਵੀ ਲਈ ਚਲਾਉਂਦੇ ਸੀ। ਤਾਂ ਵੀ ਆਪਣੇ ਗੋਡੇ ਵਗੈਰਾ ਕਿੰਨੇ ਅੱਛੇ ਰਹਿੰਦੇ ਤੁਸੀਂ। ਮੌਕਾ ਕਈ ਬਜ਼ੁਰਗ ਹੁਣ ਤੱਕ ਦੇਖੇ ਸਾਈਕਲ ਚਲਾ ਰਹੇ ਨੇ ਤੇ ਹੁਣ ਤ ਸਾਡੇ ਨਾਲੋਂ ਜ਼ਿਆਦਾ। ਅਕਸੀ ਦੇ ਕਿੰਨੇ ਜ਼ਿਆਦਾ ਨੇ। ਡਪੈਂਡੈਂਟ ਹੋ ਕੇ ਆਪਣੇ ਸ਼ਰੀਰ ਹੀ ਖਰਾਬ ਕਰਤੇ।
ਹਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਹੁਣ ਤ। ਟੈਕਨੋਲੋਜੀ ਜਿਹੜੀ ਹੈਗੀ ਹੈ ਨਾ ਉਹਨੂੰ ਕਹਿੰਦੇ ਆ ਨਾ ਉਹਨੂੰ ਸਹੀ ਇਸਤੇਮਾਲ ਕਰੋ ਸਹੀ ਇਸਤੇਮਾਲ ਹੁੰਦਾ ਜਿਹੜਾ ਜਿੰਨਾ ਆਪਾਂ ਸਹੀ ਇਸਤੇਮਾਲ ਕਰਾਂਗੇ ਉਨਾ ਵਿਕਾਸ
ਧਵਾ ਹ ਦੇਖਪਾ ਜੀਵੇ ਆਪਣੀ ਮਾਵਾਂ ਨੇ ਹਾਂ ਆਪਣੀ ਮਾਵਾਂ ਨੇ ਉਹ ਕਿੰਨੀਆਂ ਚੁਸਦੀਆਂ ਹਾਲੇ ਵੀ ਸਾਰਾ ਕੰਮ ਘਰ ਦਾ ਕੁੱਰ ਲੈਦੇ ਤੇ ਸਾਡੇ ਵਰ ਵਰਗੇ ਰੋਲ ਜਹੜਾ ਕਦੀ ਸਰਵਾਈਕਲ ਤੇ ਕਦੀ ਕੁਛ, ਕਦੀ ਕੁਛ, ਕਿਉਂਕਿ ਹਾਂ ਕਿਉਂਕਿ ਨਾ ਤਾਂ ਅਸੀਂ ਹੱਥ ਨਾਲ ਕੱਪੜੇ ਤੋਨੇਂ ਆ, ਨਾ ਅਸੀਂ ਹੱਥ ਨਾਲ ਕੋਈ ਚਟਨੀ ਪੀਸਨੀ ਕੁੱਛ ਕਰਨਾ ਸਾਰੀ ਮਸ਼ੀਨਾਂ ਤੇ ਡਿ ਡਿਪੇਂਡ ਕਰਦੇ ਆ ਤੇ ਓਦਾ ਫ਼ਰਕ ਸਾਡੇ ਬੋਡੀ ਤੇ ਪੈਂਦਾ ਪਿਆ।
ਨਈ, ਸਈ ਗੱਲ ਐ ਬਿਲਕੁਲ ਹੁਨ ਤਾਂ ਤੁਸੀਂ ਤੁਸੀਂ ਹਰ ਤਰ੍ਹਾਂ ਦੀ ਸ਼ ਪਰ ਓਦੋਂ ਫਿਰ ਦੇਖੋ ਬੰਦਾ ਨਾ ਤਾਕਤਵਰ ਸੀ। ਹੁਨ ਵੀ ਤਾਕਤ ਹੈ, ਤਾਕਤ ਹੁਨ ਆਪਾਂ ਖਤਮ ਦਿਨ ਬ ਦਿਨ ਖ਼ਤਮ ਕਰਤੀ ਐ। ਤਾਕਤ
ਦੇਖੋ ਆਪਣੀ ਨਾ ਬੋਡੀ ਦੀ ਇੱਕ ਮਸ਼ੀਨ ਹੈ। ਤੇ ਇਸ ਏ ਤਾਂ ਲੋਜਿਕ ਹੈ ਈ ਕਿ ਮਸ਼ੀਨ ਨੂੰ ਜਿਨ੍ਹਾਂ ਕੁ ਤੁਸੀ ਯੂਜ ਕਰੋਗੇ ਓ ਉਸ ਹਿਸਾਬ ਨਾਲ ਢਲਦੀ ਜਾਂਦੀ ਐ, ਹੁਨ ਆਪਾਂ ਜੇੜੀ ਬਣੀ ਹੋਈ ਹੈ ਮਸ਼ੀਨ ਆਪਾਂ ਓਨੂੰ ਉਸ ਤਰੀਕੇ ਨਾਲ ਯੂਜ ਕਰਦੇ ਹੀ ਨਹੀਂ। ਆਪਾਂ ਖੁਦ ਸੁਸਤ ਹੋ ਗਏ ਆਂ, ਓ ਸੁਸਤੀ ਫਿਰ ਅਪਨੇ ਸਾਰੇ ਸ਼ਰੀਰ, ਸ਼ਰੀਰ ਵਿੱਚ ਈ ਆ ਗਈ ਆ ਓ ਕੁੁਰਤੀ ਨਾ ਜਿਨੂੰ ਹਾਂਜੀ ਆਪਾਂ ਓ ਅਪਨੀ ਭਾਸ਼ਾ 'ਚ ਕਰਾਂਗੇ ਕਿ ਆਪਾਂ ਹਡ ਹਰਾਮ ਹੋ
ਹਾਂ ਹੱਡ ਆਰਾਮ ਹੋ ਗਏ ਆਂ, ਸਈ ਗੱਲ ਕਈ ਪਰ ਹੁਨ ਤੁਸੀਂ ਲੈ ਲੋ ਮੋਬਾਇਲ ਫੋਨ ਐ। ਓਨਲਾਈਨ, ਓਨਲਾਈਨ ਦੇਖ ਲੋ ਓਨ, ਓਨਲਾਈਨ ਦੀ ਕਿੰਨੀ ਸਹੂਲਤ ਐ ਆਪਣੇ ਕੋਲ। ਬੜੇ ਆਸਾਨੀ ਨਾਲ, ਆਸਾਨ ਨਾਲ ਅਪਨੇ ਘਰੇ ਆ ਜਾਂਦੀਆਂ ਨੇ ਏ ਵੀ ਓਂਦੇ ਕਰਕੇ ਫੋਨ ਕਰਾਂਗੇ ਫੋਨ ਕਰਾਂਗੀ ਓਨਲਾਈਨ ਤੋਂ ਜੋ ਚੀਜ਼ ਮੰਗਵਾਣੀ ਹੈ ਮਿੰਟ 'ਚ ਘਰੇ ਆਗੀ ਇੱਕ ਟੱਕਨੀਕਜ਼ ਹੈ, ਤਾਂ ਹੀ ਤਾਂ ਹਰ ਗਈ ਐ ਟੱਕਨੀਕਜ਼ ਤਾਂ ਪਹਿਲਾਂ ਕੁਛ ਹੁੰਦਾ ਸੀ ਆਪ ਜਾ ਕੇ ਇਹ ਪਹਿਲਾਂ ਜਾ ਕੇ, ਪਹਿਲਾਂ ਸਫ਼ਰ ਕਰਦਾ ਸੀ, ਪੈਰਾਂ ਨਾਲ ਸਫ਼ਰ ਕਰਨਾ ਆਪਣਾ ਤੁਰਨਾ ਇੱਕ ਤਾਂ ਵੋਕ ਹੁੰਦੀ ਸੀ। ਪਹਿਲਾਂ ਤੇ ਪਹਿਲਾਂ ਸਰੀਰ ਤੇ ਬਮਾਰੀ ਵੀ ਤਾਂਈ ਲੱਗਦੀ ਸੀ ਪਹਿਲਾਂ ਸਰੀਰ ਤਾਂ ਹੀ ਤੰਦਰੁਸਤ ਰਹਿੰਦੇ ਸੀ ਲੋਕਾਂ ਦੇ, ਜੇ ਓਨਾਂ ਦਾ ਸਰੀਰ ਹਾਂ ਪਰ ਹੁਨ ਹੁਨ ਹਰ ਚੀਜ਼ਾਂ ਦੀ ਤਕਨੀਕ ਹੋ ਰੀ ਐ, ਹੁਨ ਲੋਕੀ ਓਨਾਂ ਦੀ ਸਹੂਲਤਾਂ ਦੇ ਨਾਲ ਜੀ ਰਹੇ ਐ। ਕਹਿੰਦੇ ਹੁਨ ਓ ਜਦੋਂ ਇੱਕ ਦਿਨ ਵੀ, ਇੱਕ ਦਿਨ ਵੀ ਤੁਹਾਡੂੰ ਇੱਕ ਦਿਨ ਵੀ ਤੁਹਾਡੀੇ ਨਾ ਮਿਲਿਆ ਨਾ ਤੇ ਤਾਡਾ ਹਾਲ ਦੇਖਨਾ ਕੀ ਹੋ ਜਾਂਦਾ ਐ ਕਹਿੰਦੇ ਆ ਬੁਰਾ ਹਾਲ ਹੋ ਜਾਂਦਾਗਾ।
ਫੋਨ ਫੂਨ ਕਰਨੇ ਕਿੰਨੇ ਔਖੇ ਹੁੰਦੇ ਸੀਗੇ। ਹੂੰਨ ਤਾਂ ਬੱਚੇ-ਬੱਚੇ ਦੇ ਹੱਥ 'ਚ ਫੋਨ ਏ।
ਬਿਲਕੁਲ, ਇੱਕ, ਇੱਕ, ਇੱਕ ਹਾਂ ਜਿੰਨੇ ਜੀ ਓਨੇ ਫੋਨ।
ਓਨੇ ਫੋਨ। ਫੋਨ ਤੇ ਜਗਾ ਤੇ ਆਪਾਂ ਸੋਚ ਈ ਨੀ ਸਕਦੇ ਨਾ।
ਪਰ ਨੁਕਸਾਨ ਵੀ ਤੇ ਹੈ ਨਾ ਟੈਕਨੋਲੋਜੀ ਵੱਧ ਦੀ ਤੇ ਜਾ ਰੀ ਐ ਪਰ ਐ ਵੀ ਐ ਏਨਾਂ ਦੇ ਨੁਕਸਾਨ ਵੀ ਐ। ਕਿਉਂਕਿ ਮੋਬਾਈਲ ਇਹੋ ਜੀ ਚੀਜ਼ ਐ ਬੱਚਿਆਂ ਦੇ ਹੱਥਾਂ 'ਚ ਆ ਕੇ ਗਲਤ ਵੀ ਹੋ ਰੇ ਐ। ਕਈ ਬੱਚੇ ਕੋਈ ਇਹੋ ਜਿਹੀ ਚੀਜ਼ ਦੇਖ ਲੈਂਦੇ ਆ, ਅੱਜ-ਕੱਲ੍ਹ ਦੇ ਬੱਚੇ ਤੁਸੀਂ ਵੀ ਨਿਊਜ਼ ਸੁਨਦੇ ਰਹਿੰਦੇ ਹੋਗੇ ਏ ਦਿਖਦਾ ਐ ਕਿ ਬੱਚੇ ਦੀ ਚੱਲਿਆ ਕਿ ਬੱਚਾ ਫੇਲ ਹੋ ਗਿਆ, ਆਪਾਂ ਨੂੰ ਨਿਊਜ਼ ਓਸੇ ਵੇਲੇ ਪਤਾ ਚੱਲ ਜਾਂਦਾ ਐ ਬੱਚਾ ਕਿਉਂ ਫੇਲ ਹੋ ਗਿਆ। ਗਯਾ ਤੇ ਬੱਚੇ ਨੇ ਆਪਦੇ ਆਪ ਨੂੰ ਮਾਰਤਾ, ਕਿੱਡੀਆਂ ਵੱਡੀਆਂ ਚੀਜ਼ਾਂ ਹੋ ਗਈਆਂ ਨੇ, ਕਿੰਨੀਆਂ ਗਲਤ ਚੀਜ਼ਾਂ ਹੋ ਰਹੀਆਂ ਨੇ, ਨੁਕਸਾਨ ਵੀ ਐ ਕਿਉ ਇੱਕ ਇੱਕ ਬੱਚਾ ਗੇਮ ਖੇਲ ਰਿਹਾ, ਇੱਕ ਬੱਚਾ ਗੇਮ ਖੇਲ ਰਿਹਾ, ਹਾਂ ਤੁਸੀਂ ਦੇਖਿਆ ਨਾ ਗੇਮ ਗੇਮਾਂ ਦੇ ਕਿੰਨੇ ਹੋ ਗਏ ਐ, ਗੇਮ ਅੱਜ-ਕੱਲ੍ਹ ਬੋਤ ਚੱਲ ਪਈ ਗੇਮਾਂ ਇਹੋ ਜਿਹੀਆਂ। ਕੇ ਓਦਾਂ ਦੇ ਬੱਚੇ ਗੇਮਾਂ ਈ ਏਹੋ ਜਿਆਂ ਆ ਗਈਆਂ ਸੀ। ਬੱਚੇ ਹਾਰ ਗਏ ਸੀ ਤੇ ਉਹਨਾਂ ਨੂੰ ਆ ਇੱਕ ਦੂਜੇ ਨੂੰ ਗਾਲਾਂ। ਕੱਡ ਮਾਰਾ ਕੀ ਕੁੱਛ ਬੋਲਦੇ ਰਹਿੰਦੇ ਸੀ ਮਤਲਬ ਬਹੁਤ ਕੁੱਛ ਚੇਂਜ ਹੋ ਗਿਆ ਸੀ। ਦਿਨ ਬਾ ਦਿਨ ਟੈਕਨੋਲੋਜੀ ਇੱਕ ਜਗ੍ਹਾ ਚੰਗੀ ਵੀ ਹੈ, ਇੱਕ ਜਗ੍ਹਾ ਮਾੜੀ ਵੀ ਹੈ। ਪਰ ਕਹਿੰਦੇ ਉਹ ਹੁੰਦਾ ਇੱਕ ਹਾਂ ਬਿਲਕੁਲ ਉਹਦੇ ਉਹਨਾਂ ਲਈ ਵੀ ਇੱਕ ਅਨੁਸ਼ਾਸਨ ਦੀ ਜ਼ਰੂਰਤ ਹੈ। ਇੱਦਾਂ ਥੋੜਾ ਕਿ ਤੁਸੀਂ ਹਰ ਚੀਜ਼ ਨੂੰ ਇੱਦਾਂ ਹੀ ਚਲਾਈ ਜਾਓਗੇ ਬਿਨਾਂ ਗੱਲ ਤੋਂ ਹੀ ਤੇ ਹਰ ਚੀਜ਼ ਦਾ ਇੱਕ ਰੂਲ ਹੋਣਾ ਚਾਹੀਦਾ ਨਾ ਕਿ ਉਹਦੀ
ਹੁਣ ਜਿਹੜੇ ਬਾਹਰ ਹੁਣ ਜਿਹੜੇ ਬਾਹਰ ਆਪਣੇ ਭੈਣ ਭਰਾ ਬੈਠੇ ਹੋਏ ਨੇ ਉਹਨਾਂ ਨਾਲ ਕਿੰਨੇ ਆਰਾਮ ਨਾਲ ਆਪਾਂ ਗੱਲ ਕਰ ਲੈਨੇ ਆ ਵੀਡੀਓ ਕਾਲਸ ਕਰ ਲੈਨੇ ਆ ਹੈ ਨਾ। ਤੇ ਕਿਤੇ ਜਾ ਜੇ ਕਿਤੇ ਜਾਣਾ ਵੀ ਹੋਏ ਬਾਹਰਲੇ ਅਪਰੋਡ ਵਗੈਰਾ ਤਾਂ ਫਿਰ ਕਿਨਾ ਦਿਨਾਂ ਦਾ ਜਿਹੜਾ ਪਹਿਲਾ ਸਫ਼ਰ ਹੁੰਦਾ ਸੀ ਉਹ ਕੁਛ ਘੰਟਿਆਂ ਦਾ ਜਾਂ ਫਿਰ ਇਕ ਘ ਤੇ ਦਿਨ ਦਾ
ਹੁਣ ਤਾਂ ਬਹੁਤ ਹਾਂ ਬਹੁਤ ਜ਼ਿਆਦਾ ਹੁਣ ਤਾਂ ਕੀ ਕੁਛ ਨੀ ਚੱਲ ਗਿਆ ਹੈ ਹੁਣ ਬਹੁਤ ਘੱਟ ਸਮੇਂ ਦੇ ਵਿੱਚ ਤੁਸੀਂ ਕਿਤੇ ਵੀ ਜਾ ਸਕਦੇ ਹੋ ਕਿਤੇ ਵੀ ਟਰੈਵਲਿੰਗ ਕਰ ਸਕਦੇ ਹੋ।
ਬਿਲਕੁਲ ਜੀ, ਬਿਲਕੁਲ।
ਟੈਕਨੋਲੋਜੀ ਹੌਲੀ ਹੌਲੀ ਜਿੱਦਾਂ ਆਪਾਂ ਹਾਂਜੀ ਬਿਲਕੁਲ ਟੈਕਨੋਲੋਜੀ ਜਿੱਦਾਂ ਜਿੱਦਾਂ ਆਪਾਂ ਸਮਝਦੇ ਜਾਂਦੇ ਹਾਂ ਉਦੇ ਓਦੇ ਆਪ ਆਪ ਦੀ ਆਪਣੀ ਪਹਿਚਾਣ ਵੀ ਵੱਧਦੀ ਜਾਂਦੀ ਏ ਤੇ ਉਹਦਾ ਇਸਤੇਮਾਲ ਵੀ ਹੋ ਰਿਹਾ ਏ ਕਿਉਕਿ ਕਹਿੰਦੇ ਜਿੰਮੇਵਾਰੀ ਦੇ ਨਾਲ ਉਦਾ ਹਰ ਚੀਜ਼ ਚੀਜ਼ ਦਾ ਇਸਤੇਮਾਲ ਹੋ ਰਿਹਾ ਹੈ। ਟੈਕਨੋਲੋਜੀ ਚੀਜ਼ ਦੀ ਇਹੋ ਜਿਹੀ ਹੈ ਹਾਂ ਬਹੁਤ ਪੀਸ ਆ ਗਏ ਸਾਰਾ ਕੁਛ। ਤੁਸੀਂ ਹਾਂ ਸਹੀ ਗੱਲ ਹੈ ਬਿਲਕੁਲ ਉਥੇ ਤੁਸੀਂ ਫੋਨ ਚ ਸੁਣ ਸਕਦੇ ਹੋ ਔਰ ਤੁਸੀਂ ਉਹਦੇ ਨਾਲ ਹੀ ਬੋਲ ਜਾਵੇ ਤੁਸੀਂ ਸ਼ੈਰ ਕਰ ਰਹੇ ਹੋ। ਤੁਹਾਡਾ ਉਹ ਦੱਸੇਗਾ ਤੁਸੀਂ ਕਿੰਨੀ ਵੋਕ ਕਰ ਚੁੱਕੇ ਹੋ ਵੇਖ ਲਉ।
ਜੀ ਉਹੀ ਮੈਂ ਕਹਿ ਰਹੀ ਆ ਤੁਸੀਂ ਆਪਣਾ ਉਹਦੇ ਤੇ ਹੀ ਚੈੱਕ ਕਰ ਸਕਦੇ ਆਪਣੀ ਰੂਟੀਨ ਦਾ ਕਿਵੇੈਂ ਕਿੰਨੀ ਵੋਕ ਕਰ ਲਈ ਤੁਸੀਂ ਕਿੰਨੇ ਸਟੈਪ ਸਾਰਾ ਕੁਝ ਉਹਦੇ ਤੇ ਹੀ ਆ ਜਾਂਦਾ।
ਸਹੀ ਗੱਲ ਹੈ, ਬਿਲਕੁਲ ਸਹੀ ਗੱਲ।
ਹੈਲੋ
ਇਹ ਇੱਕ ਆਧੁਨਿਕ ਜੀਵਕ ਜੀਵਨ ਹੈ ਆਪਣਾ ਜ ਜਿਹਨੂੰ ਆ ਆਪਾਂ ਟੈਕਨੋਲੋਜੀ ਦੇ ਆਧਾਰ ਤੇ ਬਹੁਤ ਅੱਛਾ ਬਣਾ ਸਕਦੇ ਤੈਨੂੰ ਕਹਿੰਦੇ ਆ। ਹੋਰ ਪਰ ਇਹ ਚੀਜ਼ਾਂ ਦੀ ਜਿੰਮੇਵਾਰੀ ਹੋਣੀ ਚਾਹੀਦੀ ਹੈ। ਜ਼ਿੰਮੇਵਾਰੀ ਨਾਲ ਇਹਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਹਰ ਚੀਜ਼ ਦਾ
ਹੁਣ ਦੇਖੋ ਏਦਾਂ ਜਿਵੇਂ ਹੁਣ ਫੋਨ ਚ ਤੇ ਹੈਗੇ ਨੇ ਤੇ ਉਹਦੇ ਟੋਵਰਸ ਦਾ ਰੇਡੀਏਸ਼ਨ ਵੀ ਤਾਂ ਕਿੰਨੀਆਂ
ਬਹੁਤ ਬਹੁਤ ਜ਼ਿਆਦਾ ਆਪਾਂ ਕੌਣ ਲੈ ਕੇ ਸੋ ਜਾਂਦੇ ਆ ਬੱਚਿਆਂ ਬੱਚੇ ਹੈ ਬੱਚੇ ਆਪਣੇ ਕੋਲ ਲੈ ਕੇ ਮੋਬਾਈਲ ਕੋਲ ਬਿਲਕੁਲ ਕੰਨ ਦੇ ਕੋਲ ਸਿਰ ਦੇ ਕੋਲ ਉਹ ਸਿਰ ਤੇ ਉਹ ਕਿੱਡੇ ਕਿੰਨੇ ਇਹ ਨੀ ਪਤਾ ਦੇਖ ਰਹੇ ਨਾ ਕਿ ਉਹਨਾਂ ਦੇ ਬੈਡ ਇਫੈਕਟ ਕਿੰਨੇ ਆ। ਸਾਡੇ ਨਾਲ ਕੀ ਹੋ ਸਕ
ਤੁਸੀਂ ਦੇਖੋ ਜਿੱਥੇ ਟੋਵਰਸ ਲੱਗੀਆਂ ਹੋਈਆਂ ਨੇ ਉੱਥੇ ਆਸ ਪਾਸ ਤਾਂ ਅ
ਬਹੁਤ ਜ਼ਿਆਦਾ ਖਤਰੇ ਹੈ ਹਾਂ ਬਿਲਕੁਲ ਅੱਜ ਕੱਲ ਤਾਂ ਲੋਕੀ ਪਹਿਲਾਂ ਲੋਕੀ ਟਾਵਰ -ਟਾਵਰ- ਟਾਵਰ ਵਗੈਰਾ ਨਾ ਖੁੱਲ੍ਹੇ ਇਲਾਕੇ ਚ ਲਗਾਂਦੇ ਸੀ। ਹੈਲੋ ਕਿ ਲੋਕਾਂ ਨੂੰ ਪੈਸੇ ਦੀ ਸਹੂਲਤ ਲਈ ਉਹਨਾਂ ਨੂੰ ਉਹ ਦੇ ਰਹੇ ਆ ਪੈਸੇ ਦੀ ਸਹੂਲਤ ਦੇ ਰਹੇ ਆ ਤੇ ਉਹ ਲੋਕਾਂ ਦੇ ਘਰਾਂ ਦੇ ਉੱਪਰ ਲਗਾ ਰਹੇ ਛੱਤਾ ਤੇ ਤੇ ਉਹਨਾਂ ਨੂੰ ਕਿੰਨੇ ਕਿੰਨੇ ਕਿੰਨੇ ਮਤਲਬ ਬੁਰੇ ਵਕਤ ਟੈਮ ਆ ਰਿਹਾ ਜਿਨਾਂ ਦਾ ਉਨਾਂ ਦਾ ਸੋ ਮਤਲਬ ਕਿ ਉਹਨਾਂ ਨੇ ਕਹਿਦੇ ਆਪਣੇ ਆਪ ਬਿਮਾਰੀ, ਲਾ ਲੀ, ਪੈਸਾ ਨੀ ਕਮਾਇਆ ਬਿਮਾਰੀ ਲਗਾ ਲੀ। ਪਰ ਕੀ ਕਰੀਏ। ਦੁਨੀਆਂ ਦੁਨੀਆਂ ਦੇਖੇ-ਦੇਖੇ ਕਿਸੇ ਨੂੰ ਕਹਿੰਦੀ ਐ। ਗਗੀਰੀ ਹੈ ਅੱਜਕੱਲ, ਪਰ ਗਲਤ ਚੀਜ਼ ਐ। ਉਹ ਅੱਜ ਦੇ ਟੈਮ ਨੂੰ ਇਹ ਨੀ ਦੇਖ ਰਹੀ ਟੈਕਨੋਲੋਜੀ ਹਰ ਚੀਜ਼ ਦੀ ਐ, ਮੈਂ ਕਹਿੰਨੀ ਖੇਤੀਬਾੜੀ 'ਚ ਵੀ ਟੈਕਨੋਲੋਜੀ ਆ ਚੁੱਕੀ ਐ। ਪਹਿਲਾਂ ਖੇਤੀਬਾੜੀ ਕਿੱਦਾਂ ਹੁੰਦੇ ਆ ਤੇ ਅੱਜ ਕਿੱਦਾਂ ਖੇਤੀਬਾੜੀ ਹੋ ਰਹੀ ਐ।
ਹਾਂਜੀ, ਹਾਂ ਉਹ ਨਵੇਂ-ਨਵੇਂ ਤਰੀਕੇ ਦੇ ਵੀ ਦੂਧ ਬਣਾ ਰਹੇ ਨੇ, ਤੇ ਉਹਦੇ ਨਾਲ ਹੋਣ ਲੱਗੀਆਂ ਹੋਈਆਂ ਨੇੜੀਆਂ ਕਰਨ ਲੱਗੇ ਹੋਏ ਨੇ, ਉਹਦਾ ਵੀ ਨੈਗੇਟਿਵ ਇਫੈਕਟ ਕ ਹੈਗਾ ਹੀ ਏ।
ਹੈਗਾ ਬਿਲਕੁਲ-ਬਿਲਕੁਲ ਪੁਰਾਣੀ ਤੋਂ ਪੁਰਾਣੀ ਜਿਵੇਂ ਕਿ ਆਪਣੇ- ਕਹਿੰਦੇ ਆ, ਕਿ ਸਬਜ਼ੀਆਂ ਏ ਜਿਵੇਂ ਕੋਈ ਜਿਹੜੀਆਂ ਗਰਮੀਆਂ 'ਚ ਆਂਦੀਆਂ ਸਰਦੀਆਂ 'ਚ ਮਿਲ ਰਹੀਆਂ ਨੇ ਜੇ ਸਰਦੀਆਂ 'ਚ ਗਰਮੀ 'ਚ ਮਿਲ ਰਹੀ ਐ। ਕਿਉਂ ਮਿਲ ਰਹੀਆਂ ਨੇ, ਉਹਨਾਂ ਤੇ ਉਹ ਅਲੱਗ ਕੈਮੀਕਲ ਲੱਗਦੇ ਆ।
ਹਾਂਜੀ, ਉਹ ਕੈਮੀਕਲ ਆਪਣੇ ਅੰਦਰ ਹੀ ਜਾ ਰਹੇ ਨਾ।
ਸਹੀ ਗੱਲ ਐ ਬਿਲਕੁਲ-ਬਿਲਕੁਲ।
ਹੂੰ ਜਿੰਨੀ ਮਰਜ਼ੀ ਤਕਨੀਕੀ ਹੋ ਜਾਏ ਉਹਦੇ, ਸਾਈਡ ਇਫੈਕਟ ਤਾਂ ਹੁੰਦੇ ਹੀ ਹੈ ਤੇ ਸਾਈਡ ਇਫੈਕਟ ਜ਼ਿਆਦਾ ਖ਼ਤਰਨਾਕ ਐ।
ਖ਼ਤਰਨਾਕ ਐ ਬਿਲਕੁਲ, ਸਹੀ ਗੱਲ ਐ। ਟੈਕਨੋਲੋਜੀ ਜਿੰਨੀ ਤੁਹਾਨੂੰ ਤੁਹਾਡੀ ਮਦਦ ਕਰਦੀ ਐ ਨਾ ਉਹਨੀ ਤੁਹਾਨੂੰ ਖ਼ਰਾਬ ਵੀ ਕਰਦੀ ਹੈ ਪਰ ਤੁਸੀਂ, ਉਹ ਤੁਹਾਨੂੰ ਤੁਹਾਡੀ ਸਮਝ ਹੋਣੀ ਚਾਹੀਦੀ ਐ। ਚਲੋ ਕੋਈ ਨਾ ਫੇਰ ਇਹ ਚੀਜ਼ ਦੀ ਸਮਝ ਆਂਦੀ ਏ ਆਪਾਂ ਨੂੰ ਹਾਂਜੀ ਮੈਨੂੰ ਵੀ ਬਹੁਤ ਵਧੀਆ ਲੱਗਿਆ, ਫਿਰ ਮਿਲਦੇ ਆ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਆਕਾਲ।